ਕੀ ਹਾਲ ਚਾਲ ਹੈ
ਵਧੀਆ-ਵਧੀਆ ਤੁਸੀਂ ਦੱਸੋ
ਦੇਖ ਸਭ ਵਧੀਆ ਜੀ
ਕਿਵੇਂ ਕੋਲ ਕਰ ਸਕਦੀ ਬੜੇ ਟਾਈਮ ਬਾਅਦ ਕੋਲ ਕੀਤੀ।
ਬਸ ਜੀ ਬਸ ਬੈਠੇ ਸੀਗੇ ਕੁਛ ਸੁਣ ਰਹੇ ਸੀ ਬੈਠ ਕੇ ਮਿਊਜਿਕ ਬਾਰੇ ਮਿਊਜਿਕ ਸੁਣ ਰਹੇ ਸੀਗੇ। ਮਤਲਬ ਪੁੱਛੀਏ ਤੁਹਾਨੂੰ ਪੁੱਛੀਏ ਕਿੱਦਾਂ ਦਾ ਮਿਊਜਿਕ ਸੁਣਦੇ ਹੋ। ਕਿਆ ਪਸੰਦ ਹੈ ਤੁਹਾਨੂੰ। ਕੀ ਮਿਊਜਿਕ ਦੇ ਬਾਰੇ ਚ ਜਾਣਦੇ ਹੋ, ਹਾਂਜੀ।
ਅੱਜ ਕਲ ਤੇ ਮਿਊਜਿਕ ਮੈਂ ਕਿਹਾ ਵਧੀਆ ਹੀ ਬਣਦਾ ਵੈਸੇ। ਬੰਦੇ ਨੂੰ ਸੁਣਨਾ ਚਾਹੀਦਾ ਵੈਸੇ ਅਗਰ ਬੰਦਾ ਬੋਰ ਵਗੈਰਾ ਹੋ ਰਿਹਾ ਹੋਏ।
ਜਿਵੇਂ ਬੰਦਾ ਮਤਲਬ ਬੰਦਾ ਓਨਾ ਮੂਡ ਦੇ ਅਕੋਰਡਿੰਗ ਮਿਊਜਿਕ ਵਗੈਰਾ ਵਗੈਰਾ ਸੁਣ। ਹਨਾ। ਬੰਦੇ ਦਾ ਹੁਣ ਜੈਵੇ ਮੂਡ ਹੈ ਉਸਦੇ ਅਕੋਡਿੰਗ ਮਿਊਜਿਕ ਸਿਕੰਡ ਮਿਊਜਿਕ ਸੁੰਨੇਗਾ ਬੰਦਾ। ਮੰਨ ਲਓ ਬੰਦੇ ਦਾ ਹਾਂਜੀ ਹਾਂਜੀ।
ਮਤਲਬ ਕਿ ਸੈਡ ਏ ਤੇ ਸੈਡ ਮਿਊਜਿਕ ਸੁਣਨਾ ਹੈਪੀ ਹੈ ਹੈਪੀ ਮਿਊਜਿਕ ਸੁਣੋ ਯਾ ਹੈਪੀ ਹੈ ਤਾਂ ਮੈਨੂੰ ਲੱਗਦਾ ਮਿਊਜ਼ਿਕ ਜੋ ਹੈ ਅਗਰ ਤੁਸੀਂ ਖੁਸ਼ ਹੋ ਤੇ ਤੁਹਾਡੀ ਖੁਸ਼ੀ ਨੂੰ ਚਾਰ ਗੁਨਾ ਹੋਰ ਵਧਾ ਦਿੰਦਾ ਹੈ।
ਹਾਂਜੀ ਹਾਂਜੀ, ਬਿਲਕੁਲ ਬਿਲਕੁਲ।
ਮਿਊਜਿਕ ਸੁਣਨ ਨਾਲ ਸਟ੍ਰੈਸ ਘੱਟ ਹੋ ਜਾਂਦਾ ਹੈ ਹਨਾ ਬ੍ਰੇਨ ਬਹੁਤ ਰਿਲੈਕਸ ਫੀਲ ਕਰਦਾ ਹੈ।
ਵੇਖ ਲੋ ਮੈਂ ਲਿਆ ਦੇਣਾ ਆ ਹਾਂਜੀ ਹਾਂਜੀ।
ਥੋੜੀ ਆਵਾਜ਼ਾਂ ਆ ਰਹੀਆਂ ਪਿੱਛੋਂ ਦੀ ਨਾ ਹਾਂਜੀ।
ਹਾਂਜੀ ਹੁਣ ਠੀਕ ਹੈ। ਬਿਲਕੁਲ ਬਿਲਕੁਲ ਤੁਸੀਂ ਸਹੀ ਕਿਹਾ ਮਿਊਜ਼ਿਕ ਵੈਸੇ ਸਾਡੀ ਅਗਰ ਆਪਾਂ ਖੁਸ਼ ਹੋਈਏ ਤਾਂ ਖੁਸ਼ੀ ਨੂੰ ਚਾਰ ਗੁਣਾ ਹੋਰ ਵਧਾ। ਵੈਸੇ ਜਿਹੜੇ ਪਹਿਲੇ ਟਾਈਮ ਦੇ ਮਿਊਜਿਕ ਸੀ ਤੇ ਅੱਜ ਦੇ ਟਾਈਮ ਤੇ ਟਾਈਮ ਮਿਊਜਿਕ ਹਨ, ਉਹਨਾਂ ਚ ਬਹੁਤ ਡਿਫਰੈਂਸ ਹੈਗਾ। ਤੁਸੀਂ ਪਹਿਲੇ ਸੁਣੇ ਹੋਣੇ ਆ ਨੁਸਰਤ ਫ਼ਤਿਹ ਅਲੀ ਖ਼ਾਨ ਦੇ ਮਿਊਜ਼ਿਕ
ਜੀ।
ਉਹਨਾਂ ਦੇ ਮਿਊਜ਼ਿਕ ਦੀ ਜਿਹੜੀ ਮੰਨ ਲਓ ਕੁਛ ਵੀ ਜਿਹੜੇ ਕਹਿੰਦੇ ਸੀ ਨਾ ਇੱਕ ਟਾਈਪ ਦੇ ਮਿਊਜਿਕ ਹੁੰਦੇ ਨੇ। ਉਹਨਾਂ ਦੇ ਮਿਊਜ਼ਿਕ ਵਿੱਚ ਉਹ ਟਾਈਪ ਹੈਗੀ ਸੀ।
ਉਹ ਕਲਾਕਾਰ ਵੀ ਮੰਨ ਲਓ ਅੱਜ ਕੱਲ੍ਹ ਦੇ ਜਿਹੜੇ ਕਲਾਕਾਰ ਹੈ ਇਹ ਯਾ ਤਾਂ ਆਪਣਾ ਅੱਜ ਕੱਲ੍ਹ ਕਿ ਦੇਖੋ ਟਾਈਮ ਦੇ ਅਕੋਰਡਿੰਗ ਅੱਜ ਕੱਲ ਬਦਮਾਸ਼ੀ ਦੀ ਮਿਊਜ਼ਿਕ ਜ਼ਿਆਦਾ ਕੱਢਦੇ ਪਏ ਆ। ਹਰਿਆਣਾਵੀ ਮਿਊਜ਼ਿਕ ਲਾ ਲੋ ਯਾ ਪੰਜਾਬੀ ਮਿਊਜ਼ਿਕ ਲਾ ਲਓ। ਜਿਹੜੇ ਪਹਿਲੇ ਟਾਈਮ ਦੇ ਮਿਊਜਿਕ ਵਾਲੇ ਸੀ ਨਾ ਜਿਹੜੇ ਸਿੰਗਰ ਵਗੈਰਾ ਸੀ ਜਿਹੜੇ ਕਲਾਕਾਰ ਸੀ ਉਹਨਾਂ ਦੇ ਮਿਊਜਿਕ ਚ ਜਿਹੜੀ ਉਹ ਸੀ ਜਨ੍ਹਾਂ ਮੱਲ ਲਓ। ਉਹ ਆਪਣੇ ਟਾਈਮ ਦੇ ਮਿਊਜਿਕ ਕੱਢਦੇ ਸੀਗੇ ਮੰਨ ਲਓ ਜਿਵੇ ਯਾ ਤੇ ਬਦਮਾਸ਼ੀ ਵਗੈਰਾ ਨਹੀਂ ਕਰਦੇ ਸੀ ਉਹ ਯਾ ਤੇ ਲਵਿੰਗ ਵਗੈਰਾ ਕੱਢਦੇ ਸੀਗੇ ਯਾ ਤੇ ਆਪਣਾ ਜਿਹੜੇ ਨੋਰਮਲ ਮਿਊਜਿਕ ਹੁੰਦੇ ਨੇ ਕੁਛ ਜਿਹੜੇ ਅਟਰੈਕਟਿਵ ਮਿਊਜਿਕ ਵੀ ਹੁੰਦੇ ਨੇ। ਜਿੰਨਾ ਬੰਦਿਆਂ ਨੂੰ ਕੁਛ ਬਹੁਤ ਜ਼ਿਆਦਾ ਵਧੀਆ ਲੱਗਦਾ। ਮਤਲਬ ਬੰਦੇ ਦਾ ਜਿਹੜਾ ਬੋਰਿੰਗ ਵਗੈਰਾ ਬੰਦਾ ਉਹ ਸੁਣ ਕੇ ਆਪਣਾ ਉਹਨੂੰ ਸਕੂਨ ਵੀ ਮਿਲਦਾ ਹੈ।
ਹ ਮ, ਨਹੀਂ ਅੱਜ ਦੇ ਟਾਈਮ ਤੇ ਅੱਛੀ ਹੈਗੇ ਆ ਇਦਾਂ ਦੇ ਨਹੀਂ ਹੈ ਹੁਣ ਦੇਖੋ ਸਰਤਾਜ਼ ਸਤੀ ਹੈ ਉਹਦੇ ਗਾਣੇ ਸੁਣੋ ਕਿੰਨਾ ਮੀਨਿੰਗਫੁਲ ਗਾਣੇ ਹੁੰਦੇ ਉਹਦੇ ਹਨਾ। ਮਤਲਬ ਗਾਣਿਆਂ ਦੇ ਵਿੱਚ ਉਹਦੇ ਹਨਾ ਮੀਨਿੰਗਫੁਲ ਗਾਣੇ ਆ ਬਿਲਕੁਲ। ਮੀਨਿੰਗਲੈਸ ਨੀ ਹੈ ਦੇਖਿਓ ਕਈ ਤਾਂ ਗਾਣੇ ਏਦਾਂ ਕੀ ਸੁਣਨ ਨੂੰ ਨਹੀਂ ਜੀਅ ਕਰਦਾ ਬਟ ਕਈ ਗਾਣੇ ਏਦਾਂ ਦੇ ਜਿਹੜੇ ਉਹ ਆਪਣੇ ਅੰਦਰ ਤੱਕ ਇਹਨਾਂ ਸੋਲ ਨੂੰ ਇੰਨਾ ਆਪਣੇ ਅਹ ਅੱਛਾ ਲੱਗਦਾ ਸੁਣਨ ਤੋਂ ਬਾਅਦ ਕਿ ਸਾਡਾ ਬ੍ਰੇਨ ਜੋ ਹੈ ਨਾ ਰਿਲੈਕਸ ਹੋ ਜਾਂਦਾ ਸਟਰੈੱਸਸ ਫ੍ਰਰੀ ਹੋ ਜਾਂਦਾ ਇਨਸਾਨ ਸੁਣ ਕੇ ਗਾਣੇ ਹਨਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਮੈਨੂੰ ਲੱਗਦਾ ਦਾ ਮਿਊਜ਼ਿਕ ਤੋਂ ਮਤਲਬ ਗਾਣਿਆਂ ਤੋਂ ਇਲਾਵਾ ਢੋਲ ਜੋ ਹੈ ਨਾ ਮੈਨੂੰ ਬਹੁਤ ਬੈਸਟ ਲੱਗਦਾ ਤੁਹਾਨੂੰ ਕੀ ਲੱਗਦਾ
ਹਾਂਜੀ ਹਾਂਜੀ ਦੇਖੋ ਢੋਲ ਢੋਲ ਕਹਿ ਰਹੇ ਹੋ ਨਾ ਤੁਸੀਂ ਜਾਂ ਜਿਹੜੀ ਬੇਸ ਕਹਿ ਰਹੀਓ ਮਿਊਜ਼ਿਕ ਦੀ ਜਿਹੜੀ ਬੀਟ ਵਗੈਰਾ ਹੁੰਦੀ ਏ ਹੈਲੋ ਹੈਲੋ ਆਵਾਜ਼ ਆ ਰੀ ਐ ਹੈਲੋ ਆਵਾਜ਼ ਨਹੀਂ ਆ ਰਹੀ ਤੁਹਾਡੀ ਹੈਲੋ ਹੈਲੋ ਹੈਲੋ